ਹੈਲੋ। ਹੈਲੋ, ਸਸ ਸ੍ਰੀਆ ਕਾਲ।
ਕੱਲ ਦਾ ਫੰਕਸ਼ਨ ਕਿਵੇਂ ਰੇਆ?
ਬੋਤ ਵਦੀਆ ਸੀ ਯਾਰ ਡੈਕੋਰੇਸ਼ਨ ਤੇ ਫੂਡ ਦੋਨੋਂ ਟੋਪ
ਦੁਲਹਨ ਕਿਵੇਂ ਲੱਗ ਰਈ ਸੀ?
ਸੱਚ ਦੱਸਾਂ, ਬਿਲਕੁਲ ਪ੍ਰਿੰਸੈਸ ਲੱਗ ਰਈ ਸੀ।
ਤੇ ਦੁਲਾ?
ਓ ਵੀ ਸਮਾਰਟ ਲੱਗ ਰੇਆ ਸੀ। ਪਰ ਸਾਰੀ ਅਟੈਨਸ਼ਨ ਤਾਂ ਦੁਲਹਨ ਲੇ ਗਈ।
ਹਾ-ਹਾ। ਏਹ ਤਾਂ ਹੁੰਦਾ ਈ ਆ।
ਮੈਂ ਤਾਂ ਬੌਤ ਫੋਟੋਜ਼ ਖਿੱਚੀਆਂ।
ਮੈਨੂੰ ਸੈਂਡ ਕਰੀਂ।
ਕਰ ਦੂਂਗੀ, ਤੂੰ ਕਿਉਂ ਨਈ ਆਈ?
ਮੈਂ ਘਰ ਚ ਸੀ। ਕੁੱਛ ਕੰਮ ਆ ਗੇਆ ਸੀ। ਇਸ ਕਰਕੇ ਨੀ ਆ ਸਕ
ਅੱਛਾ, ਮੈਂ ਨੈਕਸਟ ਫੰਕਸ਼ਨ ਮਿਸ ਨਈ ਕਰਾਂਗੀ।
ਹੈ ਕਯਾ?
ਆਹੋ, ਮੈਂ ਆ ਜਾਵਾਂਗੀ ਨੈਕਸਟ ਫੰਕਸ਼ਨ ਚ।
ਅੱਛਾ-ਅੱਛਾ।
ਪੱਕਾ ਆਈ ਅਗਲੇ ਮੀਨੇ ਵੀ ਇੱਕ ਵੈਡਿੰਗ ਆ।
ਆਹੋ, ਆ ਜਾਵਾਂਗੀ ਫੇਰ ਤਾਂ।
ਫਿਰ ਤਾ ਪੈਲਾ ਈ ਸੂਟ ਡਿਸਾਈਡ ਕਰਨਾ ਪਊ।
ਆਹੋ।
ਤੇ ਮੈਚਿੰਗ ਦੀ ਜਵੈਲਰੀ ਵੀ।
ਆਹੋੋ ਆਹੋ ਲੈਲਾ
ਚੱਲ ਫਿਰ ਇਸ ਵੀਕਐਂਡ ਸ਼ੋਪਿੰਗ ਚੱਲਦੇ ਆਂ।
ਆਹੋ ਚੱਲਾਂਗੇ।
ਓ ਏ ਸੂਟ ਤਾਂ ਲੈ ਲਵਾਂਗੇ ਪਰ ਮੈਚਿੰਗ ਜੁੱਤੀ ਵੀ ਚਾਈਦੀ ਆ।
ਆਹੋ, ਲੈਵਾਂਗੇ।
ਹਾਂ ਬਿਨਾ ਮੈਚਿੰਗ ਜੁੱਤੀ ਦੇ ਲੁੱਕ ਕੰਪਲੀਟ ਕਿੱਥੇ ਹੁੰਦੇ।
ਆਹੋ।
ਮੈਂ ਸੋਚ ਰੀ ਆਂ। ਪੇਸਟਲ ਕਲਰ ਦਾ ਸੂਟ ਲਵਾਂ।
ਪੈਸਟਲ ਤਾਂ ਵਧੀਆ ਐ। ਪਰ ਮੈਰੂਨ ਹੋਰ ਵੀ ਵਧੀਆ ਲੱਗਦਾ ਐ।
ਮਹਰੂਨ ਤਾਂ ਮੈਂ ਪਿਛਲੇ ਫੰਕਸ਼ਨ ਵਿੱਚ ਪਾਏਆ ਸੀ।
ਕੋਈ ਨਾ, ਪੇਸਟਲ ਲੈ ਲੈਂਗੇ।
ਆਹੋ।
ਮੇਕਅਪ ਦਾ ਕੀ ਕਰੀਏ। ਲਾਈਟ ਜਾਂ ਹੈਵੀ?
ਲਾਈਟ ਚੰਗਾ ਲੱਗਦਾ ਐ।
ਅੱਛਾ ਅੱਛਾ ਮੈਂ ਤਾਂ ਲਾਈਟ ਮੇਕਅਪ ਈ ਪਸੰਦ ਕਰਦੀ ਆ ਓਵੇ ਤਾਂ ਨੈਚੁਰਲ ਲੁੱਕ ਬੈਸਟ ਲੱਗਦਾ।
ਆਹੋ।
ਤੇ ਹੇਅਰ ਸਟਾਈਲ
ਹੇਅਰ ਸਟਾਈਲ ਵੀ ਥੋੜਾ ਬੋਤ ਬਣਾ ਲੈ
ਵਾ ਉਸਦੇ ਨਾਲ ਛੋਟੇ ਈਅਰਿੰਗਸ ਬੋਤ ਸੋਣੇ ਲੱਗੇਂਗੇ।
ਆਹੋ।
ਨੈਕਲਸ ਪਾਵਾਂ ਯਾਂ ਸਿਰਫ ਈਅਰਿੰਗਸ?
ਨੈਕਲਸ ਵੀ ਪਾ ਲੈ।
ਜੇ ਨੇੈਕ ਲਾਈਨ ਸਿੰਪਲ ਆ ਤਾਂ ਨੇੈਕਲੇਸ ਪਾਲੇ ਅ ਅੱਛਾ ਲੱਗਦਾ।
ਆਹੋ
ਨਈ ਤਾਂ ਈਅਰ ਰਿੰਗਸ ਈ ਕਾਫ਼ੀ ਲੱਗਦੇ ਨੇ।
ਆਹੋ
ਤੂੰ ਦੱਸ ਤੂੰ ਹਮੇਸ਼ਾ ਵਦੀਆ ਸਜੈਸ਼ਨ ਦੇਂਦੀ ਆ।
ਆਹੋ, ਚੰਗਾ ਲੱਗਦਾ ਐ ਮੈਚਿੰਗ ਜਵੈਲਰੀ ਪਾਣਾ।
ਹਾਂ-ਹਾਂ, ਬਸ ਥੋੜ੍ਹਾ ਬਹੁਤ ਫੈਸ਼ਨ ਦਾ ਸ਼ੌਕ ਐ ਸਾਨੂੰ
ਆਹੋ ਓਹ ਤੇ ਵਧੀਆ ਲੱਗਦੈ।
ਤੇ ਫੰਕਸ਼ਨ ਤੋਂ ਬਾਅਦ ਫੋਟੋਜ਼ ਵੀ ਜਰੂਰ ਖਿੱਚਾਂਗੇ, ਤੁਸੀਂ ਆਓਗੇ ਨਾ
ਆਹੋ
ਤੇ ਇੱਕ-ਦੋ ਰੀਲਾਂ ਵੀ ਬਣਾ ਲਾਂਗੇ।
ਆਹੋ
ਤੇ ਫਿਰ ਸੈਚਡੇ ਨੂੰ ਗਿਆਰਾਂ ਵਜੇ ਆਓਗੇ ਨਾ? ਤੁਸੀ ਕਹਿ ਰਹੇ ਸੀ ਨਾ
ਆਹੋ
ਡਨ-ਡਨ। ਟਾਈਮ ਤੇ ਆਈ ਮੈਂ ਵੇਟ ਨਹੀਂ ਕਰਨੀ।
ਆਹੋ
ਚੰਗਾ, ਫਿਰ ਸ਼ੋਪਿੰਗ ਤੋਂ ਬਾਅਦ ਕੌਫੀ ਮੇਰੀ ਤਰਫੋਂ
ਚੰਗਾ
ਓਹ ਇੱਕ ਗੱਲ ਹੋਰ
ਹਾਂ ਬੋਲ।
ਜੇ ਸ਼ੋਪਿੰਗ ਇਚੋਂ ਮੈਨੂੰ ਕੋਈ ਸੂਟ ਪਸੰਦ ਹੀ ਨਾ ਆਇਆ ਤਾਂ
ਫਿਰ ਹੋਰ ਮਾਰਕੀਟ , ਅੱਜ ਕੱਲ ਬਹੁਤ ਓਪਸ਼ਨ ਨੇ।
ਮੈਨੂੰ ਨਾ ਜਲਦੀ ਪਸੰਦ ਨੀ ਆਉਂਦਾ।
ਮੈਨੂੰ ਪਤਾ ਐ ਤੂੰ ਇੱਕ ਸੂਟ ਦੇਖ
ਹਾਂ-ਹਾਂ, ਕੁਆਲਟੀ ਵੀ ਤਾਂ ਦੇਖਣੀ ਹੁੰਦੀ ਆ ਨਾ।
ਆਹੋ, ਬਿਲਕੁਲ। ਪਰ ਹਰ ਚੀਜ਼ ਪਰਫੈਕਟ ਵੀ ਨੀ ਹੁੰਦੀ ਨਾ।
ਸੱਚ ਆ, ਬੱਜਟ ਵੀ ਵੇਖਣਾ ਪੈਂਦਾ ਨਾ।
ਆਹੋ, ਅਨ ਅਨਨੈਸੈਸਰੀ ਪੈਸੇ ਖਰਚ ਕਰਨਾ ਦਾ ਵੀ ਕੀ ਫਾਇਦਾ
ਵੈਸੇ ਤੇਰੇ ਕੋਲ ਕਿੰਨੇ ਸੂਟ ਹੋ ਗਏ ਹੋਣਗੇ?
ਗਿੰਨੇ ਨੀ, ਪਰ ਮੰਮੀ ਕਹਿੰਦੀ ਆ ਅਲਮਾਰੀ ਹੋਰ ਨਹੀਂ ਭਰਨੀ।
ਹਾਂ-ਹਾਂ, ਮੇਰੀ ਮੰਮੀ ਵੀ ਐਈ ਕਹਿੰਦੀ ਆ ਪਹਿਲਾਂ ਪੁਰਾਣੇ ਪਾ ਲੈ।
ਮੰਮੀਆਂ ਦੀ ਐਹ ਲਾਈਨ ਹਰ ਘਰ ਵਿੱਚ ਸੇਮ ਹੋਂਦ ਐ।
ਹਾ-ਹਾ-ਹਾ, ਬਿਲਕੁਲ।
ਚੰਗਾ, ਸ਼ੋਪਿੰਗ ਤੋਂ ਬਾਅਦ ਕੁਝ ਖਾ ਵੀ ਲੈਵਾਂਗੇ।
ਆਹੋ-ਆਹੋ
ਗੋਲ-ਗੱਪੇ ਖਾਣਗੇ।
ਮੈਨੂੰ ਤਾਂ ਚਾਟ ਅ ਬਹੁਤ ਪਸੰਦ ਐ।
ਫੇਰ ਦੋਨੋਂ ਖਾ ਲਵਾਂਗੇ।
ਤੇ ਕੌਫੀ ਵੀ ਮਿਸ ਨੀ ਕਰਨੀ।
ਡੰਨ-ਡੰਨ ਅੱਜ ਤੇ ਪੂਰਾ ਗਰਲਜ਼ ਡੇ ਆਊਟ ਹੋਵੇਗਾ।
ਬਉਤ ਦਿਨ ਬਾਅਦ ਅੱਸ ਅਰਾਮ ਨਾਲ ਕੁਮਾਂਗੇ।
ਆਹੋ ਫੋਨ ਵੀ ਸਾਈਡ ਤੇ ਰੱਖਾਂਗੇ ਤੇ ਸਿਰਫ਼ ਇੰਜੋਏ ਕਰਾਂਗੇ।
ਪੱਕਾ ਯਾਦਾਂ ਬਣਨੀਆਂ ਨੇ।
ਆਹੋ ਜਿਮ ਗਈ ਸੀ ਤੂੰ ਅੱਜ?
ਆਹੋ ਗਈ ਸੀ।
ਸਾਰੇ ਆਏ ਸੀ?
ਆਹੋ ਆਏ ਸੀ।
ਅੱਛਾ ਛੇ ਵੱਜੇ ਈ ਗਈ ਸੀ ਸਵੇਰੇ
ਆਹੋ।
ਆਹੋ ਮੈਂ ਨੀ ਆਈ ਨਾ ਅੱਜ।
ਆਹੋ। ਤੁਸੀਂ ਗਏ ਨੀ
ਕਿੱਥੇ?
ਜਿੰਮ ਚ
ਕੈ ਤੇ ਰੀ ਆ ਮੈ ਨੀ ਆਈ ਸੀ।
ਆਹੋ ਅੱਛਾ ਮੈਂ ਸੁਣਿਆ ਨੀ ਆਵਾਜ਼ ਕੱਟਗੀ ਸੀ।
ਅੱਛਾ-ਅੱਛਾ।
ਹੋਰ ਦੱਸੋ
ਹੋਰ ਤੁਸੀਂ ਦੱਸੋ ਬੱਚੇ ਆਗੇ ਨੇ ਸਕੂਲ ਚੋਂ?
ਆਹੋ ਟੂਸ਼ਨ ਗਏ ਨੇ।
ਵਧੀਆ ਮੈਂ ਤਾਂ ਘਰ ਈ ਪੜ੍ਹਾ ਪੜ੍ਹਾਂਦੀ ਆ।
ਅੱਛਾ ਸਾਡੇ ਤੇ ਘਰ ਪੜ੍ਹਦੇ ਈ ਨੀ ਹੈਗੇ।
ਆਹੋ ਤੰਗ ਕਰਦੇ ਨੇ।
ਆਹੋ।
ਬਾਣਾ ਹੁੰਦਾ। ਹੋਰ ਦੱਸੋ
ਹੋਰ ਵਧੀਆ ਤੁਸੀਂ ਦੱਸੋ ਪਾਰਲਰ ਤੇ ਗਏ ਸੀ ਤੁਸੀਂ ਕੈ ਰੇ ਸ ਸੀ ਜਾਣਾ ਸੀ ਮੈਂ।
ਗਈ ਸੀ ਫੇਸ਼ਇਅਲ ਕਰਾ ਕੇ ਆਈ ਸੀ ਤੇ ਥ੍ਰੇਡਿੰਗ।
ਅੱਛਾ-ਅੱਛਾ ਕਿੰਨੇ ਪੈ ਪੈਸੇ ਲਿੱਤੇ ਸੀ?
ਸਈ ਕੀਤੀ ਸੀ।
ਫੇਰ ਵੀ ਕਿੰਨੇ ਲੀੱਤੇ ਸੀ?
ਪੂਰੇ ਮਤਲਬ ਪੂਰੇ ਮਿਲਾ ਕੇ ਹਜ਼ਾਰ ਰੁਪਏ ਲੈਤੇ ਸੀ ਉਨੇ।
ਅੱਛਾ ਅੱਛਾ
ਕੇੜਾ ਕਰਾਇਆ ਸੀ?
ਮੈਂ ਉਹ ਚਰੀਦਾ ਮੈਂ ਦਾ ਹੀ ਕਰਾਉਂਦੀ ਆ ਉਹ ਹੀ ਮੇਰੇ ਫੇਸ ਤੇ ਸੂਟ ਕਰਦਾ ਹੈ
ਅੱਛਾ-ਅੱਛਾ ਮੈਂ ਤੇ ਕਰਾਦੀ ਨੀ ਫੇਸ਼ੀਅਲ।
ਤੇ ਤੁਸੀਂ ਕੀ ਕਲੀਨਜਿੰਗ ਕਰਦੇ ਹੋ?
ਨਾ-ਨਾ ਮੈਂ ਕੁੱਜ ਵੀ ਨੀ ਕਰਦੀ।
ਤੇ ਕੁੱਛ ਵੀ ਨੀ ਲਾਉਂਦੀ ਮੂੰਹ ਤੇ
ਅ ਨਾਂ ਨਾਂ ਮੈਂ ਸਿਰਫ਼ ਨਾ ਘਰ ਦੇ ਪ੍ਰੋਡਕਟਸ ਹੀ ਯੂਜ ਕਰਦੀ ਹਾਂ
ਤੇ ਤੁਸੀਂ ਫੇਸ ਪੈਕ ਤੇ ਲਾਂਦੇ ਹੋ
ਆਹੋ ਮੈਂ, ਲਾ ਲੈਂਨੀ ਆਂ ਕਦੇ-ਕਦੇ।
ਹਰ ਹਫ਼ਤੇ ਲਉਦੇ ਹੋ ਯਾ ਮਹੀਨੇ ਚ ਇੱਕ ਵਾਰ?
ਨਾ- ਨਾ ਜਦੋਂ ਕੋਈ ਜਾਣਾ ਹੁੰਦਾ ਨਾ, ਉਦੋਂ ਲਾ ਲੈਂਦੀ ਆ ਦੁੱਧ
ਅੱਛਾ।
ਆਹੋ।
ਵੀ ਸੀਵਾਂਗੇ।
ਆਹੋ ਪੀਵਾਂਗੇ। ਪਿਛਲੀ ਵਾਰ ਜਿਹੜੀ ਪੀਤੀ ਸੀ, ਉਹ ਕਿੰਨੀ ਸਵਾਦ ਸੀ ਨਾ।
ਹਾਂ ਫੇਰ ਦੇਵਾਂਗੀ।
ਆਹੋ, ਓ ਕੇੜੀ ਅਸੀ ਬਨੀ ਬ ਬਰਗਰਸ ਤੋ ਕੀਤੀ ਸੀ।
ਆਹੋ।
ਓਦਰੋਂ ਈ ਪੀਵਾਂਗੇ ਓ ਮਾਰਕੀਟ ਦੇ ਕੋਲ ਵੀ ਐਗਾ ਏ।
ਹਾਂ-ਹਾਂ।
ਆਹੋ।
ਬਿਲਕੁਲ ਜੀ। ਤੁਸੀਂ ਪੋਟਵਾ ਸੈਂਡ ਕਰਦੇ ਨਾ ਵੈਡਿੰਗ ਦੀ
ਆਹੋ ਮੈਂ ਕਰਾਂਗੀ ਕਰਾਂਗੀ ਹੁਣ ਤੁਸੀਂ ਇੱਕ ਨਾ ਮੈਸੇਜ ਛੋੜ ਦੇਣਾ ਮੈਨੂੰ ਯਾਦ ਰਵੇਗਾ
ਚੰਗਾ
ਚੰਗਾ ਹੁਣ ਸੱਚੀ ਫੋਨ ਰੱਖ ਕਦੇਆਣੇ ਨੇ ਤਾਂ ਸ਼ੋਪਿੰਗ ਤੋਂ ਪੈਂਲਾਂ ਈ ਸਾਰੀਆਂ ਗੱਲਾਂ ਮੁੱਕ ਜਾਣਗੀਆਂ।
ਹਾਂ-ਹਾਂ, ਠੀਕ ਆ, ਕੱਲ ਫਿਰ ਗੱਲ ਕਰਦੇ ਆਂ।
ਡਨ ਡਨ ਬ ਅਹ ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ
ਸਸ੍ਰੇ ਕਾਲ, ਰੱਬ ਰਾਖਾ।
ਰਬ ਰਾਖਾ ਅੱਛਾ ਤੇ ਟਾਈਮ ਨਾਲ ਤਿਆਰ ਹੋਣ ਜਾਣਾ।
ਆਹੋ ਆਹੋ ਤੇ ਤੁਸੀਂ ਅੱਧਾ ਘੰਟਾ ਪਹਿਲਾਂ ਫੋਨ ਵੀ ਕਰ ਦੇਣਾ ਮੈਨੂੰ
ਆਹੋ ਚੰਗਾ
ਚੰਗਾ ਚੰਗਾ ਸਤਿ ਸ੍ਰੀ ਅਕਾਲ
ਸਤਿ ਸ੍ਰੀ ਆਕਾਲ